ਹੈਲੋ
ਸਤਿ ਸ਼੍ਰੀ ਅਕਾਲ ਦੀਦੀ।
ਸਤਿ ਸ਼੍ਰੀ ਅਕਾਲ, ਜੀ ਕਿਵੇਂ ਓ?
ਕਿਵੇਂ ਓ ਵਧੀਆ ਜੀ‌ ਤੁਸੀਂ ਦੱਸੋ?
ਮੈਂ ਵੀ ਵਧੀਆ, ਤੁਸੀਂ ਕੀ ਕਰਦੇ ਸੀ?
ਜੀ ਬਸ ਵੇਲੇਈ।
ਅੱਛਾ, ਤੁਸੀਂ ਕੀ ਸਟੱਡੀ ਕਰਦੇ ਓ?
ਕੁਛ ਨੀ ਬਸ ਮੈਂ ਮੇਰੀ ਹਜੇ ਪਲੱਸ ਟੂ ਹੋਈ ਐ। ਤੇ ਮੈਂ ਹੁਣ ਬੀਫ ਸੀ ਏ ਕਰ ਰਹੀ ਹਾਂ। ਅੱਗੇ ਯੂਨੀਵਰਸਿਟੀ ਦੇ, ਹਾਂਜੀ ਬੀ ਸੀ ਏ।
ਪਰ ਯੂਨੀਵਰਸਿਟੀ 'ਚ ਤਾਂ ਬੀ ਸੀ ਏ ਹੈ ਨਹੀਂ।
ਯੂਨੀਵਰਸਿਟੀ ਬੀ ਸੀ ਏ ਨਹੀਂ ਡੀ ਸੀ ਏ ਡਿਗਰੀ ਔਫ ਕੰਪਿਊਟਰ ਐਪਲੀਕੇਸ਼ਨ।
ਅੱਛਾ ਡੀ ਸੀ ਏ।
ਹਾਂਜੀ ਉਹ ਜਿਹੜਾ ਇੱਕ ਸਾਲ ਦੀ ਡਿਗਰੀ ਹੁੰਦੀ ਏ।
ਅੱਛਾ! ਜੀ
ਹਾਂਜੀ, ਤੇ ਅੱਗੇ ਮੈਂ ਯੂਨੀਵਰਸਿਟੀ ਚ ਫੋਰਮ ਭਰੇ ਹੋਏ ਨੇ ਗ੍ਰੈਜੂ ਟਿਉਸ਼ਨ ਦੀਦੀ ਏ
ਅੱਛਾ ਜੀ।
ਹਾਂਜੀ ਤੁਸੀਂ ਦੱਸੋ, ਕੀ ਕਰ ਰਹੇ ਓ?
ਮੇਰੀ ਗ੍ਰੈਜੂਏਸ਼ਨ ਹੋ ਗਈ ਅਤੇ ਮੈਂ ਇਸ ਤੇ ਮੈਂ ਘਰੇ ਹੀ ਹੁੰਦੀ ਹਾਂ ਬਾਹਰ ਨਹੀਂ ਜਾਂਦੀ ਕਿਧਰੇ ਵੀ ਅੱਗੇ ਸਟੱਡੀ ਨਹੀਂ ਕਰਦੀ, ਹਾਂਜੀ।
ਵਗੈਰਾ ਵੀ ਨਹੀ ਕਰ ਰਹੇ।
ਨਹੀਂ ਜੋਬ ਵਗੈਰਾ ਚ ਹਰ ਮੈਨੂੰ ਪਤਾ ਮੇਰੇ ਬਾਰੇ ਮੈਂ ਕਿ ਨਹੀਂ ਜੋਬ ਕਰ ਸਕਦੀ। ਮੈਂ ਘਰ ਹੋਣੀ ਆ ਜ਼ਿਆਦਾਤਰ। ਇਹ ਕੰਮ ਵੀ ਮੈਂ ਤਾਂ ਹੀ ਲਿਆ ਵੀ ਮੈਂ ਫਰੀ ਹੁੰਨੀ ਆ ਤਾਂ ਇਹ ਕੰਮ ਵੈਸੇ ਵੀ ਸਾਰਾ ਫੋਨ ਆਲਾ ਹੀ ਆ।
ਹਾਂ-ਹਾਂ ਇਹ ਤਾਂ ਵਧੀਆ ਹੀ ਆ, ਹੁਣ ਵਿਹਲੇ ਬਹਿ ਕੇ ਬਸ ਮੋਸਟਲੀ ਕੌਲਿੰਗ ਦੇ ਟਾਰਗੇਟ ਤੋਂ ਬਾਅਦ ਤਾਂ ਟਾਸਕ ਮਿਲ ਹੀ ਜਾਂਦੇ ਨੇ।
ਨਹੀਂ ਪਤਾ ਚੱਕਰ ਕੀ ਆ ਮੈਂ ਘਰ ਤੋਂ ਬਾਹਰ ਨਹੀਂ ਜਾਂਦੀ ਮੇਰੇ ਮੋਸ ਜ਼ਿਆਦਾਤਰ ਫਰੈਂਡ ਹੈਗੇ ਨੇ। ਦੋਸਤ
ਹਾਂ-ਹਾਂ।
ਤੇ ਇਸ 'ਚ ਕੰਡੀਸ਼ਨ ਇਹ ਆ ਵੀ ਕੋਾਲ ਕਰਨ ਖਾਤਰ ਤੁਹਾਨੂੰ ਐਡ ਕਰਵਾਣੇ ਪੈਣਗੇ ਪਰਸਨ।
ਹਾਂਜੀ ਹਾਂ
ਤੇ ਉਹ ਪ੍ਰੋਬਲਮ ਇਹ ਆ ਕਿਉਂਕਿ ਮੇਰੇ ਕੋਲ ਹਾਰਮਨ ਈ ਆ ਇਸ ਟਾਈਮ ਮੇਨ। ਹਾਂ ਹੁਣ ਹਰਮਨ ਵੀ ਮੈਂ ਪੰਜ ਕਾਲਾਂ ਕਰਨੀਆਂ ਦੀਆਂ ਹੁਣ ਉਹ ਜੇ ਵੀ ਦੋ ਰਹਿ ਗਈਆਂ ਮੇਰੀਆਂ, ਉਹਦਾ ਟਾਸਕ ਕੰਪਲੀਟ ਹੋ ਗਿਆ‌ ਇਸ ਕਰਕੇ ਮੈਂ ਉਹਨੂੰ ਕਾਲ ਨੀ ਕਰ ਸਕਦੀ। ਮੇਰੀ ਹਜੇ ਪੰਜਵੀਂ-ਛੇਵੀਂ ਚੱਲ ਰਹੀ ਹੈ ਪੰਜਵੀਂ ਚੱਲ ਰਹੀ ਆ ਸ਼ਾਇਦ ਮੇ ਵੀ।
ਅੱਛਾ ਮੇਰੀ ਵੀ ਬਸ ਸੱਤਵੀਂ ਹੋਵਾਂ ਅੱਜ ਹੀ ਕੀਤੀ ਹੈ, ਮੈਂ ਵੀ ਮੇਰੀ ਤਾਂ ਕੱਲ ਤੱਕ ਤਾਂ ਮੇਰੀ ਇੱਕ ਈ ਸੀ, ਦੀਦੀ ਕਹਿੰਦੀ ਤੂੰ ਕਰ ਲਾ ਅੱਗੇ ਫੇਰ ਮੈਂ ਹੁਣ ਇਹਦੀ ਜਿਹਨੂੰ ਕੀਤੀਆਂ ਪੰਜ ਕਾਲਾਂ, ਛੇ ਪੂਰੀਆਂ ਹੋ ਗਈਆਂ ਹੁਣ ਸੱਤਵੀਂ ਥੋਡੀ ਹੈ।
ਅੱਛਾ, ਮੈਂ ਵੀ ਹਜੇ ਮੇਰੀ ਮੈਨੂੰ ਲਗਦਾ ਏਸ ਵਾਰ ਪਤਾ ਨਹੀਂ ਪੰਜਵੀਂ ਹੋਵੇ ਸ਼ਾਇਦ ਮੇ ਵੀ, ਕਿਉਂਕਿ ਮੈ ਇੱਕ ਮੈਂ ਦੱਸਿਆ ਤੁਹਾਨੂੰ ਮੇਰੇ ਕੋਲ ਫਰੈਂਡ ਨੀ ਹੈਗੇ।
ਹਾਂ।
ਤਾਂ ਫੇਿਰ ਨਵੇਂ ਨਵੇਂ ਐਡ ਕਰਾਣੇ ਔਖੇ ਹੁੰਦੇ ਨੇ।
ਹੂੰ ਕੋਈ ਨਾ ਆਪਾਂ ਛੇ ਕੋਲਾਂ ਪੂਰੀਆਂ ਕਰ ਲਾਂਗੇ ਮੈਂ ਤੁਹਾਡੀ ਕਰਾ ਦੂ ਤੁਸੀਂ ਮੇਰੀ ਕਰਾ ਦਿਓ।
ਹਾਂ ਮੈਂ ਕਰਾ ਦੂ ਮੈਨੂੰ ਕੋਈ ਪ੍ਰੋਬਲਮ ਨਹੀ।
ਹਾਂ ਵੈਸੇ ਵੀ ਆਪਾਂ ਇੱਕ ਬੰਦੇ ਨੂੰ ਛੇ ਕਾਲਾਂ ਤਾਂ ਕਰ ਹੀ ਸਕਦੇ ਹਾਂ।
ਅੱਛਾ ਮੇਰੇ ਕੋਲ ਤਾਂ ਪੰਜ ਸ਼ੋ ਹੋਈਆ।
ਨਹੀਂ ਕਰ ਸਕਦੇ ਆਪਾਂ ਹੁਣ ਮੈਂ ਹਰਮਨ ਦੀਦੀ ਵਾਲੇ ਫੋਨ ਤੇ ਮੇਰੇ ਛੇ ਕਾਲਾਂ ਕੀਤੀਆਂ ਨੇ ਮੈਂ।
ਅੱਛਾ-ਫਿਰ ਤਾਂ ਫਾਇਦਾ ਜੇ ਅੱਛਾ ਮੇਰੀ ਤਾਂ ਹਜੇ ਪੰਜਵੀਂ ਚੱਲ ਰਹੀ।
ਹਾਂ ਟੋਟਲ ਥਰਟੀ ਕੋਲਜ ਹੁੰਦੀਆਂ ਨੇ, ਹੁਣ ਜਿਵੇਂ ਹਰਮਨ ਜੀ ਦੀ ਨਾਲ ਮੈਂ ਛੇ ਇੱਕ ਇੱਕ ਬੰਦੇ ਨਾਲ ਆਪਾਂ ਛੇ ਕਰ ਸਕਦੇ ਹਾਂ ਆਪਾਂ ਨੂੰ ਪੰਜ ਬੰਦਿਆਂ ਨਾਲ ਕਰਨੀ ਪੈਣੀਆਂ ਨੇ ਮਤਲਬ ਟਾਸਕ ਪੂਰਾ ਕਰਨ ਲਈ। ਹੁਣ ਛੇ ਮੈਂ ਦੀਦੀ ਨਾਲ ਕਰ ਲਈ ਆ ਛੇ ਤੁਹਾਡੇ ਨਾਲ ਕਰ ਲੂੰਗੀ ਫੇਰ ਹੋਰ ਲੱਭੂਗੀ ਮੇਰੀ ਕੋਈ ਫਰੈਂਡ ਤਾਂ ਨੀ। ਮਤਲਬ ਮੰਮਾ ਹੋਰਾਂ ਦੀ ਕਰਾ ਦੂਗੀ।
ਅੱਛਾ! ਮੇਰੇ ਤਾਂ ਹੁਣ ਲੱਭਣੇੇ ਪੈਣਗੇ। ਕੰਮ ਤੋਂ ਦਵਾ ਦਾ ਹਰਮਨ ਨੇ, ਕੰਮ 'ਚ ਅੱਧਾ ਫਸਾ ਵੀ ਦਿੰਦੀ ਆ ਮੈਨੂੰ ਇਹੇ।
ਨਹੀਂ ਵੈਸੇ ਤਾਂ ਇਹ ਕੰਮ ਵਧੀਆ ਹੀ ਆ ਮਤਲਬ ਤੇ ਜਦ ਤੱਕ ਕੱਲਸ ਕਰਨੇ ਤੱਬ ਥੋੜਾ ਜ ਔਖਾ ਲੱਗਦਾ ਕਿਉਕਿ ਬੰਦਾ ਇੱਕੋ ਬੰਦੇ ਨਾਲ ਕਿੰਨੀ ਕੁ ਗੱਲਾਂ ਕਰ ਸਕਦਾ‌ ਹਨਾ
ਨਹੀਂ ਅਸੀਂ ਤਾਂ ਗੱਲਾ ਕਰ ਸਕਦੇ ਹਾਂ ਮੇਰਾ ਹਰਮਨ ਦਾ ਤਾਂ ਕੋਈ ਲਿਮਟ ਨਹੀਂ।
ਹਾਂ ਮੈਂ ਵੀ ਹਰਮਨ ਦੀ ਦੀਦੀ ਨਾਲ ਹੀ ਕੀਤੀਆਂ ਨੇ, ਮਤਲਬ ਉਹਨਾਂ ਨਾਲ ਮੈਂ ਬੋਰ ਨੀ ਹੁੰਦੀ, ਉਹਨਾਂ ਨੂੰ ਤਾਂ ਮੇਰੇ ਦਸ ਮਿੰਟ ਦਾ ਪਤਾ ਵੀ ਨੀ ਲੱਗਦਾ ਵੀ ਕਦੋਂ ਲੰਘ ਜਾਂਦੇ ਨੇ ਹੋਰ ਮੈਂ ਆਪਦੀ ਮੰਮੀ ਨਾਲ ਬਹੁਤ ਔਖੀ ਗੱਲ ਕੀਤੀ ਆ ਛਾ
ਮੈਂ ਬਸ ਨੂੰ ਆ ਵੀ ਨਵੇਂ ਕਿਸੇ ਨੂੰ ਐਡ ਕਰਾਣਾ ਔਖਾ ਹੁੰਦਾ ਨਾ।
ਹਾਂ ਉਹ ਤਾਂ ਹੈਗਾ ਈ ਆ, ਹੂੰ ਚੱਲ ਕੋਈ ਨਾ ਤੁਸੀਂ ਮੇਰੇ ਨਾਲ ਵੀ ਕੰਫਰਟੇਬਲ ਹੋ ਕੇ ਗੱਲ ਕਰ ਸਕਦੇ ਓ। ਹਰਮਨ ਦੀਦੀ ਵਰਗੀ ਹੋਵਾ ਮੈਂ ਵੀ ਬਸ। ਹਾਂ ਜਵਾਂ, ਸਾਡੀ ਬਹੁ ਵਧੀਆ ਬੋਂਡਿੰਗ ਐ।
ਫਿਰ ਮੇਰੇ ਕਹਾਣਾ ਹਰਮਨ ਥੋੜੀ ਜੀ ਬੌਲੀ ਐ।
ਹਾਂ, ਨਾ ਇਹ ਤਾਂ ਸਿਆਣੀ ਬਥੇਰੀ ਐ, ਥੋੜੀ ਜੀ ਤਾਂ ਹੋਣੀ ਓਹ।
ਨਹੀਂ ਮੇਰੇ ਨਾਲ ਤਾਂ ਬਚਪਨ ਦੀ ਐਡ ਐ, ਨਾ ਏਸ ਕਰਕੇ ਤਾਂ ਮੈਨੂੰ
ਅੱਛਾ, ਤੁਸੀਂ ਸਕੂਲਿੰਗ ਤੋਂ ਕੱਠੇ ਓਂ।
ਹਾਂ, ਅਸੀਂ ਪਹਿਲੀ ਕਲਾਸ ਤੋਂ ਕੱਠੇ ਆਂ।
ਅੱਛਿਆ।
ਹਾਂ, ਤਾਂ-ਤਾਂ ਕਰਕੇ ਸਾਨੂੰ ਇੱਕ ਦੂਜੇ ਦਾ ਭੇਦ ਬਹੁਤ ਆ। ਵੈਸੇ ਸਿਮਰਨ ਵੀ ਕੱਠੀ ਓ ਆ, ਪਰ ਸਿਮਰਨ ਥੋੜ੍ਹਾ ਘੱਟ ਬੋਲਦੀ ਆ।
ਹਾਂ, ਸਿੰਮੂ ਦੀਦੀ ਥੋੜਾ ਜਾ ਘੱਟ ਫਰੈਂਡਜ਼ ਬਣਾਂਦੀ ਆ, ਹਰਮਨ ਦੀਦੀ ਹਰੇਕ ਨਾਲ ਅਡਜਸਟ ਹੋ ਜਾਂਦੀ ਆ।
ਹਾਂ, ਹਰਮਨ ਹੈਗੀ ਆ ਕੋਲ, ਓ ਓਹਨੂੰ ਇੱਕ ਗੱਲ ਕਹੋ ਸਾਰੀ ਗੱਲ ਕੰਪਲੀਟ ਦੱਸ ਦਿੰਦੀ ਆ।
ਹਾਂ-ਹਾਂ, ਹ ਬਹਿ ਜਾ ਹਾਂਜੀ, ਹੋਰ ਸੁਣਾਓ ਘਰੇ ਠੀਕ ਨੇ ਸਾਰੇ।
ਘਰੇ ਵਧੀਆ ਬਸ ਓਹੀ, ਮੇਰੇ ਖਾਤੇ ਤੋ ਉਹੀ ਦਾਲ ਰੋਟੀ ਦੇ ਕੰਮ ਹੁੰਦੇ ਨੇ।
ਅੱਛਿਆ।
ਨਾਲ-ਨਾਲ ਕੰਮ ਕਰਦੀ ਆਂ ਨਾਲ ਦੀ ਨਾਲ ਕੰਮ ਕਰ ਰਈ ਆਂ, ਨਾਲ ਦੀ ਨਾਲ ਤੁਹਾਡੇ ਨਾਲ ਗੱਲ ਕਰ ਰਈ ਆਂ। ਮੇਰੇ ਨਾਲ ਦੋਨੇ ਚੀਜ਼ਾਂ ਕੱਠੀ ਚੱਲਦੀਆਂ ਨੇ। ਹਾਂ, ਫਿਰ ਹੁਣ ਕਦੀ ਮੰਮੀ ਅੱਛਾ, ਮੈਂ ਤਾਂ ਜਿੱਥੇ ਮਰਜ਼ੀ ਬਵਾਂ, ਪਹਿਲੀ ਗੱਲ ਤਾਂ ਮੈਂ ਕਿਧਰੇ ਜਾਂਦੀ ਨੀ ਹਰਮਨ ਨੂੰ ਪਤਾ ਮੇਰਾ।
ਹਾਂ।
ਪਰ ਸਿੱਬੀ, ਘਰ ਦੇ ਕੰਮ ਹੀ ਨਹੀਂ ਮੁੱਕ ਕਦੇ ਤਾਂ ਬਾਹਰ ਜਾਣ ਦਾ ਟੈਮ ਹੀ ਨੀ ਮਿਲਦਾ, ਹੂੰ ਕਦੇ ਵੀ ਨੂੰ
ਫੈਮਲੀ ਇਸ਼ੂ ਐ।
ਨਹੀਂ। ਸਾਡੇ ਕੋਲ ਫੈਮਲੀ ਨਹੀਂ ਹੈਗਾ। ਵੈਸੇ ਚੱਕਰ ਇਹ ਆ ਵੀ, ਬਾਹਰ ਆਪਣੀ ਕੋਈ ਸਟੱਡੀ ਚੱਲਦੀ ਨੀ। ਆਪਾਂ ਪਟਿਆਲੇ ਤੱਕ ਜਾਂਦੇ ਹੀ ਨੀ, ਅਹ ਘਰੇ ਰਿਸ਼ਤੇਦਾਰੀ ਚ
ਜਾਣਾ ਕਿਹੜਾ ਸੌ ਖਾ ਪਿਆ।
ਹਾਂ, ਨਹੀਂ ਔਰ ਰਿਸ਼ਤੇਦਾਰੀ ਚ ਤੁਸੀਂ ਇਹ ਸਮਝ ਲੋ ਵੀ ਕ ਕੋਈ ਮੈਰਿਡ ਆ, ਕੋਈ ਮੇਰੀ ਕੋਈ ਜਵਾਖਾਂ ਆਲੇ ਨੇ। ਤਾਂ ਕਿਸੇ ਕੋਲ ਟੈਮ ਨੀ ਹੈਗਾ, ਸਾਰੇ ਕੰਮ ਕਾਰ ਆਲੇ ਨੇ।
ਅੱਛਾ, ਤਾਂ ਕਰਕੇ ਫਿਰ ਆਪਣੇ ਘਰੇ ਹੀ ਰਹਿੰਨੇ ਓ।
ਹਾਂ, ਇੱਕ ਗਰਮੀ ਬਹੁ ਹੋਰੀ ਐ ਨਾ।
ਗਰਮੀ ਚ ਤਾਂ ਦੀਦੀ ਆਪਣੇ ਘਰੋਂ ਵੀ ਨੀ ਨਿਕਲਿਆ ਜਾਂਦਾ, ਮੈਂ ਤਾਂ ਆਪ ਮਸਾਂ ਜਾਂਨੀ ਆਂ ਪਟਿਆਲੇ ਰੋਜ਼।
ਹੂੰ, ਹਾਂ ਵੀ ਪਟਿਆਲੇ ਦਾ ਸਾਡੀ ਸਾਈਡ ਤੋਂ ਤਾਂ ਔਖਾ, ਤੁਸੀਂ ਕਿੱਥੇ ਪਿੰਡ ਤੋਂ
ਮੈਂ ਤਾਂ ਪੰਜੋਲੀ ਤੋਂ ਆਂ, ਸਾਡੇ ਕਨੀ ਤੋ ਤਾਂ ਬਹੁ ਮਤਲਬ ਆਣਾ ਜਾਣਾ ਤਾਂ ਬਹੁਤ ਸੌਖਾ ਆ, ਪੰਜ-ਪੰਜ ਮਿੰਟ ਮਿੰਟ ਬਾਦ ਬੱਸਾਂ ਲੱਗਦੀਆਂ ਨੇ, ਹਾਂਜੀ।
ਪੰਜੋਲਾ ਤਾਂ ਆਹ ਓਥੇ ਆ ਜਿਹੜਾ, ਪਠੋਈ ਕੋਲ ਐ ਜਿਹੜਾ, ਅਹ- ਅੱਛਾ।
ਤੁਸੀਂ ਵੀ ਪਠੋਈ ਤੋਂ ਈ ਓਂ। ਮੈਂ ਤਾਂ ਪੰਜੋਲੇ ਦੀ ਆਂ, ਅੱਛਿਆ ਮਤਲਬ ਤੁਸੀਂ ਮੇਰੇ ਨਾਨਕੇ ਤੋਂ ਹੀ ਬੋਲ ਰਹੇ ਓਂ। ਨਹੀਂ ਮਤਲਬ ਹੁੰਦਾ ਨਾ, ਮਤਲਬ ਕਿਸੇ ਲੱਗ-ਲੱਗ ਮੈਨੂੰ ਲੱਗਾ ਟਕਾਲੇ ਟਕੂਲੇ ਤੋਂ ਹੋਣੇ।
ਨਹੀਂ ਨਹੀਂ ਪੰਜੋਲੇ ਤੋਂ ਮੇਰੀ ਵੀ ਭੂਆ ਉਹ ਰਹਿੰਦੇ ਨੇ ਸਕੇ ਭੂਆ ਨੇ ਹੈਗੇ ਰਿਸ਼ਤੇਦਾਰ ਚ ਨੇ ਮੇਰੇ
ਹਾਂ
ਮੈਨੂੰ ਹੁਣ ਉਹਨਾਂ ਦਾ ਨਾਮ ਨੀ ਪਤਾ ਉਹ ਮੇਰੇ ਫੁੱਫੜਾ ਆ ਓਹ ਨੇ। ਮਿਸਤਰੀ ਨੇ ਮਾੜੀਅਰ ਦੀ ਸਾਈਡ ਉਹਨਾਂ ਦਾ ਘਰ ਆ।
ਹੂੰ ਪਤਾ ਨੀ ਮੈਨੂੰ ਹਾਂ
ਤੁਸੀ ਰਹਿੰਦੇ ਤੁਹਾਨੂੰ ਮਾੜੀ ਦਾ ਨਹੀਂ ਪਤਾ ਪਿੰਡ ਦੀ ਦਾ
ਉਹ ਨਹੀਂ ਮੈਨੂੰ ਮਾੜੀ ਦਾ ਤਾਂ ਮੈਨੂੰ ਪਤਾ ਮੈਨੂੰ ਉਹਨਾਂ ਦਾ ਨੀ ਪਤਾ ਜਿੰਨਾ ਤੁਸੀਂ ਦੱਸ ਰਹੇ ਹੋ
ਹਾਂ ਉਹ ਮੇਰੇ ਫੁਫੜ ਹੈ ਉਹ ਨੇ ਮਿਸ ਮਿਸਤਰੀ ਦਾ ਕੰਮ ਕਰਦੇ ਨੇ
ਅੱਛਾ ਚਲੋ ਕੋਈ ਨਾ ਪੁੱਛੋਗੀ ਦਾਦੀ ਤੋਂ ਮੇਰੇ ਨੂੰ ਦਾਦੀ ਨੂੰ ਹੀ ਪਤਾ ਹੁੰਦਾ ਆ।
ਹਾਂ ਜ਼ਿਆਦਾਤਰ ਆਪਾਂ ਨੂੰ ਪਤਾ ਨੀ ਹੁੰਦਾ ਮੈਂ ਵੀ ਹੁਣ ਘਰੇ ਰਹਿਣ ਲੱਗੀ ਤਾਂ ਹੀ ਮੈਨੂੰ ਪਤਾ ਲੱਗਦਾ। ਵੀ ਕੌਣ ਕਿੱਥੇ ਦਾ ਜਦ ਤੱਕ ਪੜ੍ਹਨ ਲਈ ਕਰੇ ਤ ਉਦ ਤੱਕ ਨੀ ਪਤਾ ਲੱਗਿਆ
ਨਾ ਪਿੰਡ ਦਾ ਤਾਂ ਮੈਨੂੰ ਘੱਟ ਵੱਧ ਹੀ ਪਤਾ ਕਿਉਂਕਿ ਮੈਂ ਘਰੇ ਜਾ ਕੇ ਤਾਂ ਮੈਂ ਬਾਹਰ ਨਿਕਲਦੀ ਨੀ ਹੈਗੀ ਕਹਨੂੰ ਸਾਡੇ ਮੁਹੱਲੇ ਦਾ ਪਤਾ ਤਾਂ ਮੈਨੂੰ ਕਿਉਂਕਿ ਸਾਡੇ ਨਾ ਪਿੰਡ ਦੇ ਅੰਦਰ ਘਰ ਏ। ਉਹ ਅੱਡੇ ਚ ਮੈਂ ਘੱਟ ਵੱਧਦੀ ਜਾਂਦੀ ਹਾਂ ਬੱਸ ਸਵੇਰੇ ਬੱਸ ਸਟੈਂਡ ਤੇ ਬੱਸ ਚੜਨ ਜਾਂਦੀ ਆ ਹੋਰ ਨੀ ਜਾਂਦੀ ਤੇ ਸਾਰੇ ਦਿਨ ਚ ਕਦੇ
ਅੱਛਾ ਸਾਡੇ ਤਾਂ ਹਾਰਨ ਘੁਲਿਆ ਬੱਸ ਸਟੈਂਡ ਆ ਜਿਹੜਾ ਇੱਕ ਗੁਰ ਗੁਰਦੁਬਰੇ ਕੋਲ ਆ ਬਸ ਅਡੇ ਨੂੰ ਅਡਾ ਸਾਡੇ।
ਬੜਾ ਔਖਾ ਆ
ਬਹੁਤ ਜ਼ਿਆਦਾ ਸ਼ੁਕਰ ਮਨਾਉ ਉਰੇ। ਸ਼ੁਕਰ ਮਨਓ ਰ ਇੱਕ ਬੱਸ ਲੱਗ ਰਹੀ ਏ। ਨੀ ਮੈਨੂੰ ਪੁੱਛੋ ਵੀ ਉਰੇ ਟੈਂਪੂ ਵੀ ਮਸੀ ਚੱਲਦੇ ਨੇ
ਹਾਂ ਉਹ ਕੱਲ ਸੀ ਇੱਕ ਬੱਸ ਚ ਆ ਰਹੇ ਸੀ ਉਹ ਅੰਕਲ ਕਹਿੰਦੇ ਸੀ ਕਹਿੰਦੇ ਹੁਣ ਤਾਂ ਅਸੀਂ ਨੌ ਬੱਸਾਂ ਲਵਾਤੀਆਂ ਇੱਧਰ ਕਹਿੰਦੇ ਬਠੋਈ ਵਾਲੇ ਨੇ ਤਾਂ ਆਾਮਦਾਰੀ ਹੋ ਗਈ ਹੁਣ ਸਾਡੀ ਕੁੜੀਆਂ ਪੜ੍ਹ ਲਿਆ ਹੁਣ ਤੁਸੀਂ ਬੱਸਾਂ ਲਵਾਤੀਆਂ ਵਿਚਾਰੀਆਂ ਨੇ ਇੰਨੀ ਔਖੀ ਪੜ੍ਹਾਈ ਕੀਤੀ ਆ
ਹਾਂ ਉਹ ਤਾਂ ਹੈਗਾ ਪਰ ਹੁਣ ਉਹ ਕੀ ਕਹਿੰਦੇ ਕਾਫੀ ਟਾਈਮ ਹੋ ਗਿਆ ਬੱਸਾਂ ਬੁੱਸਾਂ ਵਾਲਾ ਕੰਮ ਠੱਪੀ ਆ
ਹਾਂ ਇੱਧਰ ਬਹੁਤ ਹੋ ਗਿਆ ਪਰ ਹੁਣ ਤਾਂ ਕਹਿੰਦੇ ਨੌ ਬੱਸਾਂ ਲਵਾਤੀਆਂ ਪ੍ਰਾਈਵੇਟ ਉਹਨਾਂ ਨੇ ਛੇ ਲੱਗੀਆਂ ਨੌ ਮਤਲਬ ਛੇ
ਦੀ ਆ ਉਹੀ ਘਾਟੇ ਘਾਟੇ ਥਾਈ ਗੇੜਾ ਮਾਰਦੀ ਆ ਬਸ
ਹਾਂ ਉਹ ਕਹਿੰਦੀ ਸੀ ਕਹਿੰਦੀ ਸੀ ਚਾਰ ਪੰਜ ਬੱਸਾਂ ਹੋਰ ਨਵੀਆਂ ਪੈਣਗੀਆਂ ਇੱਥੇ ਦੀ ਐਵੇਨੂੰ ਲੱਗਦਾ ਕਰਹਾਲੀ ਤੋਂ ਅੱਗੇ ਦੀ ਕਰਹਾਲੀ ਦੀ ਹੋ ਹੈ ਸ਼ਾਇਦ ਕਲ ਜ਼ੀਚ ਅਸੀਂ ਆਏ ਸੀ ਬਲੂ ਜਿਹੇ ਕਲਰ ਦੀ
ਕਰਹਾਲੀ ਦਾ ਹੈਗਾ ਸਾਡੇ ਪਿੰਡ ਦੇ ਉੱਤੇ ਨੂੰ ਬਗ ਜਾਂਦੀ ਆਂ ਨੇ ਪਿੰਡ ਵਿੱਚੋਂ ਘੱਟ ਆਉਂਦੀਆਂ ਨੇ
ਅੱਛਾ
ਸ਼ੋਟਕੱਟ ਵੱਜਦਾ ਉੱਪਰ ਸਿੱਧੀ ਸੜਕ ਦਾ
ਸਾਡੇ ਤਾਂ ਬਹੁਤ ਵਧੀਆ ਆ ਸਾਡੇ ਤਾਂ ਪੰਜ ਪੰਜ ਮਿੰਟ ਬੱਸ ਸਰਕਾਰੀ ਬੱਸ ਆ ਰਹੀ ਹੈ ਮੈਂ ਦੇਖ ਲੋ ਮੈਨੂੰ ਦੋ ਮਹੀਨੇ ਹੋ ਗਏ ਮੈਂ ਫ੍ਰਰੀ 'ਚ ਜਾਂਦੀ ਹਾਂ ਜਮਾ ਉਰੇ ਤੋਂ ਸਰਕਾਰੀ ਬੱਸ 'ਚ ਪਟਿਆਲੇ। ਪਟਿਆਲੇ ਤੋਂ ਯੂਨੀਵਰਸਿਟੀ ਵਾਲੀ ਸੜਕ ਘਰੀ ਬਸ ਬਸ ਕਦੇ ਜੇ ਮੈਨੂੰ ਲੇਟ ਹੋ ਜਾਂਦੀ ਆ ਬੱਸ ਇਹਨਾਂ ਤੇ ਉਦੋਂ ਅਟੋ ਲੈਂਦੀ ਨਹੀਂ ਲੈਂਦੀ ਨਹੀਂ ਤਾਂ ਵਧੀਆ ਆਣ ਜਾਣੇ ਆ ਹੂੰ ਸਾਡੇ ਤਾਂ ਉੱਥੇ ਫੇਰ ਪੰਜ ਪੰਜ ਦਸ ਦਸ ਮਿੰਟ ਵਾ ਬਸਾਂ ਆਈ ਜਾਂਦੀਆਂ ਨੇ। ਜਿਵੇਂ ਅੱਠ ਵਜੇ ਆ ਗਈ ਸਵਾ ਅੱਠ ਆ ਗਈ ਫਿਰ ਸਾਢੇ ਅੱਠ ਆਜੂਗੀ ਫਿਰ ਪੌਣੇ ਨੌ ਆਜੂਗੀ ਫੇਰ ਨੌ ਆਜੂਗੀ ਇਹ ਆਦੀਆਂ ਨੇ ਵਿੱਚ ਚ ਇੱਕ ਹਰਿਆਣਾ ਰੋਡਵੇਜ਼ ਵੀ ਆ ਜਾਂਦੀ ਐ ਜ ਪ੍ਰਾਈਵੇਟ ਸਾਡੇ ਤਾਂ ਮਤਲਬ ਮੋਸਟਲੀ ਸਾਡੇ ਮੁੰਡੇ ਨੇ ਚਾਹੇ ਕੁੜੀਆਂ ਨੇ ਸਾਰੇ ਬੱਸਾਂ ਚ ਟਰੈਵਲ ਕਰਦੇ ਨੇ ਸਾਡੇ ਉੱਧਰ ਬੱਸਾਂ ਦੀ ਫੈਸਿਲਿਟੀ ਬਹੁਤ ਵਧੀਆ ਐ।
ਹਾਂ ਜਿਧਰ ਪਾਸੇ ਧਿਆਣ ਹੁੰਦਾ ਨਾ ਬੜੇ ਉੱਧਰ ਹੀ ਹੁੰਦਾ ਤੁਹਾਨੂੰ ਬਲਬੇੜਾ ਪੈ ਜਾਂਦਾ ਨੇੜੇ
ਹਾਂ ਸਾਡੇ ਬਲਬੇੜੇ ਪੰਜੋੜੇ ਮਰਦੈੜੀ ਅੱਗੇ ਸਾਰੇ ਪਿੰਡਾਂ ਨੂੰ ਬਹੁਤ ਫੈਸਿਲਿਟੀ ਆ ਬੱਸਾਂ ਦੀ
ਅੱਛਾ
ਵੱਡਾ ਰੋਡ ਹੋ ਗਿਆ ਨਾ ਫਿਰ ਚੀਕੇ ਤੋਂ ਆਉਂਦੀਆਂ ਨੇ ਬੱਸਾਂ ਚੀਕਾ ਰੋਡ ਹੋ ਗਿਆ। ਚੀਕੇ ਤੋਂ ਪਟਿਆਲੇ ਚਲਦੀਆਂ ਰਹਿੰਦੀਆਂ ਨੇ।
ਹਾਂ, ਫੇਰ ਤਾਂ ਠੀਕ ਆ।
ਹੰਮ।
ਹੂੰ ਨਾ ਫੇਰ ਤਾਂ ਵਧੀਆ ਗੱਲ ਆ ਜੀ ਤੁਹਾਨੂੰ ਬੱਸਾਂ ਬੂਸਾਂ ਆਲਾ ਠੀਕ ਏ ਆ।
ਹਾਂ ਬੱਸਾਂ ਕਰਕੇ ਉਹ ਪੜ੍ਹਾਈ ਸੌਖੀ ਹੋ ਰੀ ਆ ਸਾਡੇ ਤਾਂ ਮੋਸਟਲੀ ਸਾਰੇ ਬ ਬੱਚੇ ਬੱਸਾਂ ਚ' ਹੀ ਟਰੈਵਲ ਕਰਕੇ ਜਾਂਦੇ ਨੇ ਕੋਈ ਓ ਆ ਜਿਹੜਾ ਆਪਣੇ, ਵਿਕਲ ਤੇ ਜਾਂਦਾ ਆ, ਪਟਿਆਲੇ।
ਨਈ ਸਾਡੇ, ਬਸ ਔਖਾ ਈ ਆ ਸਾਡੀੇ ਪੈਲੀ ਗੱਲ ਤਾਂ ਲੋਕ ਬਾਹਰ ਏ ਨੀ ਨਿਕਲਦੇ।
ਹੂੰ ਥੋਡੇ ਤਾਂ ਬਠੋਈ ਚ ਸੱਚੀ ਨੀ ਕੋਈ ਨਿਕਲਦਾ ਹੈਗਾ। ਮੈਨੂੰ ਤਾਂ ਕੋਈ ਨੀ ਦਿਖਦਾ ਹੈਗਾ ਜੇ ਮੈਂ ਇੱਕ ਮਿੰਟ ਵੇੜੇ
ਅੱਛਾ ਹੁਣ, ਤੁਸੀਂ ਮੈਨੂੰ ਕੋਲ ਕਰੋਗੇ ਹੁਣ?
ਅ ਦਸ ਮਿੰਟ ਪੂਰੇ ਹੋ ਲੈਣ ਦੋ, ਫੇਰ ਮੈਂ ਹੋ ਗਏ ਚੱਲ ਚੱਲ ਮੈਂ ਕਰਦੀ ਆ ਕੋਲ ਥੋਨੂੰ, ਓਕੇ-ਓਕੇ